ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ ਹੋਰ ਠੀਕ
ਵਧੀਆ ਵਧੀਆ ਹੋਰ ਸੁਣਾਓ ਘਰ ਠੀਕ ਹੈ।
ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਹੋਰ ਕਿੱਦਾਂ ਫੋਨ ਕੀਤਾ ਅੱਜ
ਬਸ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਗੀ ਅੱਜ ਫਿਟਨਸ ਧਿਆਨ ਨਾਲ ਕੀ ਵਧੀਆ ਇਮਪੋਰਟੈਂਟਸ ਹੈਗੀਆਂ ਤੁਸੀਂ ਅੱਜ ਕੱਲ ਵੇਖਿਆ ਅੱਜ ਕੱਲ ਦੇ ਬੰਦੇ ਸਰਸੇ ਰੋਡ ਦੇ ਨਾਲ ਬੱਸ ਸਟੈਂਡ ਰੱਖਣ ਜਾਂਦੇ ਸੀ ਹਨਾ ਜੀ ਸਾਰੇ ਬੰਦੇ ਅੱਜ ਕੱਲ ਤਰ ਕਰ ਲੈਂਦੇ ਅੱਜ ਕੱਲ੍ਹ ਬਹੁਤ ਘੱਟ ਹੋ ਗਿਆ ਜੀ ਸਵੇਰ ਉੱਠਦੇ ਨਾਲ ਫਰੈਸ਼ ਫਰੈਸ਼ਕਸੀਜਨ ਮਿਲਦੀ ਸੀ ਇਹਨਾਂ ਦੀ ਉਹ ਵਧੀਆ ਆ ਹੁੰਦੇ ਜੀ ਹੈ ਨਾ ਜੀ ਵਧੀਆ ਹੁੰਦੀ ਜੀ ਪੂਰੀ ਫਰੈਸ਼ ਅਪ ਸਾਨੂੰ ਹਨਾ ਪੂਰਾ ਧਿਆਨ ਰੱਖਦੇ ਆਪਣੇ ਸਰੀਰ ਬਿਲੁਲ ਵਧੀਆ ਡਾਇਟ ਹੁੰਦੀ ਸੀ ਪਹਿਲੇ ਪਨੀਰ ਵਗੈਰਾ ਹਨਾ ਦਹੀਂ ਵਗੈਰਾ ਬਹੁਤ ਵਧੀਆ ਹੁੰਦੀ ਸੀ ਜੀ, ਪਹਿਲ ਪੂਰਾ ਸਟੇਟ ਹੁੰਦੀ ਸੀ ਆਪਣੀ ਫਿਟਨੈਸ ਤੇ ਧਿਆਨ ਦਾ ਰੱਖਦੇ ਸੀ ਡੰਡ ਮਾਰਦੇ ਸੀ ਪੁਸ਼ਕਾਂ ਮਾਰਦੇ ਸੀ ਅੱਜ ਕੱਲ੍ਹ ਤਾਂ ਕੋਈ ਹੈ ਹੀ ਨਹੀਂ ਅੱਜ ਕੱਲ੍ਹ ਤੇ ਬਹੁਤ ਜਾਿਆਣਾ ਨਸ਼ਾ ਜਿਆਦਾ ਚੱਲ ਰਿਹਾ ਅੱਜ ਕੱਲ ਤੁਸੀਂਖਾਉਣਾ ਹਨਾ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਬੱਚੇ ਅੱਜ ਕੱਲ੍ਹ ਨਸ਼ਾ ਕਰਨ ਲੱਗ ਗਏ ਨੇ ਸਕੂਲੇ ਲਾ ਲਓ ਕੋਲਜ ਲਾ ਲਓ ਹੋ ਜੋ ਮਰਜ਼ੀ ਚਲਾ ਲਾ ਲੋ ਹਨਾ ਜੀ ਇੰਨਾ ਨਸ਼ਾ ਚੱਲਿਆ ਦੀ ਹੱਦ ਨੀ ਹੈ ਜੀ ਠੀਕ ਨ ਹੈ ਜੀ ਹੁਣ ਤੁਸੀਂ ਆ ਕੇ ਜੋ ਮਰਜ਼ੀ ਹਿਸਾਬ ਲਾ ਲਓ ਹੈਲੋ ਹਨਾ ਜੀ ਹੁਣ ਤੁਸੀਂ ਜੋ ਮਰਜ਼ੀ ਜੋ ਹੁਣ ਦਸੀਂ ਅੱਜ ਕੱਲ ਨਸ਼ਾ ਬਹੁਤ ਚੱਲ ਗਿਆ ਨਾ ਕੋਈ ਅਜ ਕਲ ਆਪਣੀ ਬੋਡੀ ਦੇ ਧਿਆਨ ਦਿੰਦਾ ਨਾ ਫਿਟਨੈਸ ਧਿਆਨ ਰਹਿੰਦਾ ਹਨਾ ਜੀ ਇੰਨੇ ਮੋਟੇ ਇੰਨੇ ਮੋਟੇ ਇੰਨੇ ਮੋਟੇ ਬੰਦੇ ਹੋ ਗਏ ਨੇ ਹਨਾ ਜੀ ਹੋਰ ਤੇ ਅੱਜ ਕੱਲ੍ਹ ਸਾਬ ਲਾਲੋ ਲੋਕ ਹੋਈ ਬੰਦੇ ਅੱਜ ਕੱਲ੍ਹ ਅੱਜ ਕੱਲ ਜਿਹੜੇ ਆਪਣੇ ਡੇਲੀ ਰੂਟੀਨ ਜਾਂਵੇ ਦੇ ਨੇ ਆਪਣੇ ਫਿਟ ਰਹਿੰਦੇ ਨੇ ਬੋਡੀ ਨੂੰ ਧਿਆਨ ਰੱਖਦੇ ਨੇ ਹਨਾ ਜੀ ਨਾ ਕੋਈ ਬਿਮਾਰੀ ਵਗੈਰਾ ਨਾ ਨਾ ਕੋਈ ਡਿਸੀਜ਼ ਵਗੈਰਾ ਕੋਈ, ਕੋਈ ਵੀ ਕੁਛ ਨੀ ਹੁੰਦਾ ਸੀ। ਉਹਨਾਂ ਨੂੰ ਕੁੱਛ ਨੀ ਹੁੰਦਾ। ਪਹਿਲੇ ਜਮਾਨੇ ਬੁੱਢਿਆਂ ਚ ਕਿਸੇ ਦੇ ਗੋਡੇ- ਕਿੱਤੇ ਗੋਡੇ ਦਰਦ ਨੀ ਹੁੰਦੇ ਸੀ। ਹੁਣ ਤੁਸੀਂ ਲਾ ਲਓ। ਹਰ, ਹਰ ਬੰਦੇ ਦੇ ਗੋਡੇ ਦਰਦ-
ਹਾਂਜੀ, ਜੀ ਉਹਨਾਂ ਨੇ ਪੁਰਾਣੇ ਘਿਓ -ਘਿਉ ਪੁਰਾਣੇ ਖੁਰਾਕ- ਖੁਰਾਕਾਂ ਖਾਈ ਦੀਆਂ। ਦੇਸੀ ਘਿਓ ਤਾਜ਼ੀ ਕਿਉਕਿ ਉਸ ਟਾਈਮ ਪਿਓਰਟੀ ਹੁੰਦੀ ਸੀ। ਤੁਹਾਨੂੰ ਪਤਾ ਹੀ ਅੱਜ ਦੁੱਧ ਵੀ ਲੈਣ ਜਾਂਦੇ ਹੋ। ਉਹ ਵੀ। ਚਾਲੀ ਪ੍ਰਸੈਂਟ ਤੇ ਮਿਲਾਵਟ ਹੁੰਦੀ ਹੈ। ਚਾਲੀ ਪੰਜਾਹ ਪ੍ਰਸੈਂਟ ਤੇ ਮਿਲਾਵਟ ਹੁੰਦੀ ਹੈ। ਅੱਜ ਕੱਲ੍ਹ ਕਿਹੜੀ ਚੀਜ਼ ਪਿਓਰ ਏ। ਸਬਜ਼ੀ ਟੀਕੇ ਲਾ ਕੇ ਉਗਾਉਂਦੇ ਨੇ, ਐਵੇਂ ਮਸਾਲੇ ਪਾ ਕੇ ਉਗਾਉਂਦੇ ਨੇ।
ਹਾਂਜੀ, ਸਭ ਕੁਛ ਪਤਾ ਲਗਾ ਭਾਜੀ ਜਿਵੇਂ ਸਬ - ਜਿਵੇਂ, ਜਿਵੇਂ ਸਮਾਂ ਵੱਧਦੀ ਜਾ ਰਿਹਾ ਵੇ। ਸਮਾਂ ਆ ਸਮਾਨ ਵੀ ਵਧ ਵਕਾਓ, ਬੇਕਾਰਾਰ ਹੋ ਹੋਈ ਜਾ- ਤੁਹੀਂ ਦੁੱਧ ਦੀ ਗੱਲ ਕਰਦੇ ਹੋ। ਹੋਰ ਵੀ ਕੋਈ ਲਾਲ ਦੀ ਗੱਲ ਟੀਕੇ ਵਗੈਰਾ ਲਾ ਲਾ ਕੇ ਸਭ ਨੂੰ ਸਬ - ਕੁਛ ਬਣਾਈ ਜਾਂਦੇ, ਪਏ ਨੇ ਅੰਡੇ ਵਗੈਰਾ ਵੀ ਹੁਣ 'ਤੇ ਉਹ ਵੀ ਨਿਕਲੀ ਆਂਦੇ, ਸਭ ਕੁਛ- ਪਹਿਲੇ -ਪਹਿਲੇ ਡਾਇਟਾਂ ਹੁੰਦੀ ਸੀ। ਮੁਰਗੇ, ਮੁਰਗੇ ਵਗੈਰਾ, ਪਹਿਲੇ ਮੁਰਗੇ ਵਗੈਰਾ ਕੌਣ ਖਾਉਂਦਾ ਸੀ। ਹੁਣ ਛੋਲੇ ਖਾਂਦੇ ਸਵੇਰੇ ਉੱਠਦੇ ਨਾਲ ਪਹਿਲੇ, ਹੁਣ ਕੌਣ ਖਾਂਦਾ। ਕੋਈ ਕਿਸੇ ਨੂੰ ਸਵਾਦ ਨੀ ਲੱਗਦਾ। ਅੱਜ ਕੱਲ 'ਤੇ- ਕੁੱਛ ਪੁੱਜੇ ਹੋਏ ਚਿਟ- ਕਾਲੇ ਛੋਲੇ ਪਿਗੋ ਕੇ ਖਾਂਦੇ ਸੀ ਨਾ ਜੀ -
ਹਾਂਜੀ
ਜਿੰਨੀ ਐਕਰਸ ਰੋਜ਼ ਮੈਡੀਟੇਸ਼ਨ ਕਰੋ। ਆਪਣਾ ਯੋਗਾ ਵਗੈਰਾ ਕਰੋ। ਸਾਡੀ ਬੋਡੀ ਇੰਨੀ ਫਿੱਟ ਰਹੇਗੀ ਕਹਿਣ ਦੀ ਹੱਦ ਨਹੀ ਹੈਨਾ ਜੀ। ਰੋਜ਼ਪੂਸ਼ ਅੱਪ ਮਾਰੋ, ਡੰਡ ਮਾਰੋ। ਇੰਨੀ ਵਧੀਆ ਬੋਡੀ ਬਣਦੀ ਹੈ ਕਹਿੰਦੇ ਆ ਜਾਂਦੀ ਨਾਲ ਆਪਣੇ ਕੋਈ ਬਿਮਾਰੀ ਵਗੈਰਾ ਕੋਈ। ਚੀਜ਼ ਵੈਣੀ ਆਪਣੀ ਡਾਇਟ ਖਾਓ ਨਾਲ ਪਨੀਰ ਵਗੈਰਾ। ਜਿਵੇਂ ਕਿ ਉਹਨਾਂ ਨੇ ਮੈਦਾ ਖਵਾ ਲੋ, ਬਰਗਰ ਖਵਾ ਲੋ, ਪੀਜ਼ਾ ਖਵਾ ਲੋ। ਹਾਂ ਜੀ। ਉਹਨੂੰ ਕਹੋ ਪਨੀਰ ਖਾ ਲੈ। ਆ ਏ, ਪਨੀਰ ਨੀ ਖਾਣਾ, ਮੈਂ ਨੀ ਖਾਂਦਾ। ਮੈਨੂੰ ਸਵਾਦ ਏਦਾਂ ਬਕਬਕਾ ਲਗਦਾ। ਭਾਜੀ ਬਕ ਬਕਾ ਐਵੇਂ ਕਹਿੰਦੇ ਨੇ। ਅੱਜ ਕੱਲ੍ਹ ਦੇ ਬੱਚੇ। ਹੋਰ ਤੁਸੀਂ ਵੇਖ ਲੋ ਅੱਜ ਕੱਲ੍ਹ। ਅੱਜ ਕੱਲ ਦਾ ਯੂਥ ਨਮਤੇ ਬਹੁਤ ਜ਼ਿਆਦਾ ਵਿਗੜ ਵੀ ਗਿਆ। ਬਹੁਤ ਜ਼ਿਆਦਾ ਤੁਸੀਂ ਇੰਨਾ ਨਸ਼ਾ ਚੱਲ ਰਿਹਾ ਹੈ, ਕਹਿਣ ਦੀ ਹੱਦ ਨਹੀਂ। ਬਸ ਛੋਟੇ-ਛੋਟੇ ਤੋਂ ਲੈ ਕੇ ਵੱਡੇ- ਵੱਡੇ ਟੀਕੇ ਲਾਣੇ ਸ਼ੁਰੂ ਕਰਤੇ। ਬੱਚਿਆਂ ਨੇ ਅੱਜ-ਕੱਲ ਪੰਜਾਬ ਦੀ ਸਾਈਡ ਚ ਵੀ।
ਹਾਂ ਜੀ ਹਾਂ ਜੀ ਨਸ਼ਾ ਬਹੁਤ ਹੋ ਗਿਆ। ਬਹੁਤ ਨਸ਼ਾ ਹੋ ਗਿਆ। ਨਸ਼ਾ ਹੋਏਗਾ ਫੇਰ ਬੰਦੇ। ਚੋਰੀਆਂ ਚਕਾਰੀਆਂ ਕਰਨਗੇ। ਘਰਾਂ ਚ ਵੜਨਗੇ। ਉਹ ਜਿਆਦਾ। ਇਹੀ ਏ ਆਪਣੇ ਮਤਲਬ ਮਾਂ ਪਿਓ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਬਈ ਚੰਗੇ ਜਿਹੇ ਸਕੂਲੇ ਪਾਣ ਨਾਦੇਬਲ ਪੂਲ। ਬੱਚਿਆਂ ਨੂੰ ਕੋਈ ਪੜ੍ਹ ਪੜ੍ਹ ਰਿਹਾ ਨੀ ਸਾਡਾ ਬੱਚਾ। ਰੈਗੂਲਰ ਧਿਆਨ ਦਓਗੇ ਤਾਂ ਹੀ ਬੱਚੇ ਨੂੰ ਉਹੀ ਕੁਝ ਬਣੇਗਾ ਨਹੀਂ ਤੇ ਐਵੇਂ ਤੇ ਬਚ। ਬੱਚਾ ਬਿਗੜ ਜੇਗਾ ਹੁਣ ਤੁਹਾਨੂੰ ਪਤਾ ਹੀ ਏ। ਪੰਜਾਬ ਦੇ ਕਿੰਨੇ ਛੋਟੇ ਛੋਟੇ ਹੁੰਦੇ ਨਾਲ ਹੀ ਨਸ਼ੇ ਕਰਨ ਲੱਗ ਜਾਂਦੇ ਹੁੰਦੇ ਨੇ ਚ। ਚਿੱਟਾ ਕਰਦੇ, ਚਿੱਟਾ ਲਾਂਂਦੇ ਨੇ ਇੰਜੈਕਸ਼ਨ ਲਗਾਉਂਦੇ। ਖਤਰਨਾਕ ਤੋਂ।
ਜਿਵੇਂ ਦੀ ਸੰਗਤ ਜਿਵੇਂ ਦੀ ਸੰਗਤ ਹੋਵੇ, ਓਵੇਂ ਜਿਹਾ ਪ੍ਰਭਾਵ ਪੈਂਦਾ, ਪੈਂਦਾ ਹੈਨਾ ਜੀ ਇਹ ਪਰ। ਪੈਂਦਾ ਹੁਣ ਹੁਣ ਜਿਵੇਂ ਤੁਸੀਂ ਹੁਣ, ਜਿਵੇਂ ਤੁਸੀਂ ਸ਼ਰਾਬ ਦੀ ਮਹਿਫਲ ਚ ਬੈਠ। ਹੁਣ ਤੇ ਸ਼ਰਾਬ ਆਟੋਮੈਟਿਕ ਲੱਗੀ ਦੇਖੋ। ਸਿਵਲੇ ਜਿਮ ਵਾਲੇ ਵਧੀਆ ਵਧੀਆ ਵਧੀਆ।
ਹਾਂ ਜੀ।
ਭਾਜੀ ਨਹੀਂ ਕੰਟਰੋਲ ਹੁੰਦਾ। ਉਹ ਨੀ ਹੁੰਦਾ। ਜੇ ਬੰਦਾ ਮਿਲ ਮਿਲਦਾ ਜੁਲਦਾ ਨਾ ਚਾਰ ਬੰਦਿਆਂ ਚ ਬਹਿੰਦਾ। ਉਹ ਕੰਮ ਹੋਏਗਾ ਹੀ ਹੋਏਗਾ।
ਭਾਜੀ ਇੱਕ ਆਪਣੇ-ਆਪਣੇ ਤੇ ਵੀ ਮਤਲਬ ਕਿ ਥੋੜਾ ਕੰਟਰੋਲ ਹੁੰਦਾ। ਥੋੜਾ ਅਗਰ ਬੰਦੇ ਨੂੰ। ਬੰਦੇ ਨੂੰ ਅਗਰ ਸਮਝ ਹੋਏਗੀ ਨਾ ਤਾਂ ਉਹ ਦੇਖੋ ਉਹ 'ਤੇ ਰੋਕ। ਪੁੱਜੇਗਾ। ਆਪਣੇ ਆਪ ਨੂੰ ਕੰਟਰੋਲ ਕਰ ਲਏਗਾ। ਅਗਰ ਆਈ ਉਹਨੂੰ ਪਤਾ ਹੀ ਨਹੀਂ। ਹਾਂ ਜੀ, ਹਾਂ ਜੀ।
ਜੇ ਉਹ ਆਪਣੇ ਉਹਦੇ ਤੇ ਕਰੇਗਾ, ਨਾ ਜਿਵੇਂ ਹੁਣ ਤੁਸੀਂ ਵੀ। ਜਿਵੇਂ ਬੰਦੇ ਅੱਜ ਕੱਲ ਜਿੰਮ ਵਗੈਰਾ ਜਾਂਦੇ ਨੇ, ਉਹਨਾਂ ਨਾਲ ਰਹੇਗਾ। 'ਤੇ ਉਹਨਾਂ ਦੇ ਅੱਜ ਕੱਲ ਇੰਪੈਕਟ ਵੀ ਵਧੀਆ ਪਏਗਾ। ਬੰਦਿਆਂ ਦੀ ਨਜ਼ਰਾਂ ਵੀ ਵਧੀਆ। ਤੇ ਗਾਣਾ ਜੀ ਮੁੰਡਾ ਸੈਰ ਕਰਨ ਜਾਂਦਾ। ਆਪਣੀ ਬੋਡੀ ਵੱਲ ਧਿਆਨ ਹੈਗਾ ਵਧੀਆ। ਵਧੀਆ ਇਪੈਕਟ ਪੈਂਦਾ ਅੱਜ ਕੱਲ ਹੈਨਾ ਜੀ, ਹੁਣ ਦੇਖੋ ਜੀ ਕੋਈ ਵੀ ਚੀਜ਼ ਦਾ। ਓ ਬਾਈ, ਹੁਣ ਕੋਈ ਵੀ ਚੀਜ਼ ਲਾ ਲੋ। ਕੱਲ੍ਹ ਬੰਦੇ ਆਪਣੀ ਬੋਡੀ ਵੱਲ ਧਿਆਨ ਦੇਣਾ ਛੱਡ ਹੀ ਦਿੱਤਾ ਕਈਆਂ ਨੇ। ਕਈਆਂ ਦੀ ਸ਼ੂਗਰ ਵੱਧਦੀ ਪਈ ਹੈ। ਕਈਆਂ ਨੂੰ ਬਿਮਾਰੀਆਂ ਹੁੰਦੀਆਂ ਏ।
ਹਾਂਜੀ-ਹਾਂਜੀ।
ਨਾ ਕੋਈ ਐਕਸਰਸਾਈਜ਼ ਕਰਦ, ਨਾ ਕੋਈ ਐਕਸਰਸਾਈਜ਼ ਵਗੈਰਾ ਕਰਦੇ ਨੇ, ਅੱਜ-ਕੱਲ ਪਸੀਨਾ ਵੀ ਨਿਕਾਲਦੇ, ਏਸੀ ਥੱਲੇ ਸੁੱਤੇ ਰਹਿੰਦੇ ਨੇ। ਏਸੀ ਪਸੀਨਾ ਖਿੱਚੀ ਜਾ ਰਿਹਾ, ਖਿੱਚੀ ਜਾ ਰਿਹਾ, ਫਿਰ ਬਿਮਾਰੀਆਂ ਹੁੰਦੀਆਂ ਨੇ, ਸ਼ੂਗਰ ਹੋ ਗਈ ਹੋਰ ਬਹੁਤ ਜਿਆਦਾ ਬਿਮਾਰੀਆਂ ਹੋਣ ਲੱਗ ਗਈਆਂ ਸੀ। ਅੱਜ ਕੱਲ ਆਪਣੀ ਵਧੀਆ। ਵਧੀਆ। ਆਪਣੀ ਵਧੀਆ ਆਪਣੀ ਡਾਇਟ ਕਰੋ। ਖਾਓ ਪੀਓ ਐਸ਼ ਕਰੋ ਹੈਨਾ ਜੀ। ਨਹੀਂ ਤੁਸੀਂ ਅੱਜ ਕੱਲ ਵੇਖ। ਅੱਜ ਕੱਲ ਵੇਖ। ਡਾਇਟ ਖਾਓ ਵਧੀਆ ਹੈਨਾ ਜ ਖੁਰਾਕਾਂ ਖਾਓ ਹੁਣ ਖਾਣੇ ਆ ਇੰਨੀਆਂ ਵਧੀਆ ਬੋਡੀ ਬਦੇ ਕਹਿੰਦੇ ਹੁੰਦੇ। ਆਪ ਬੋਡੀ ਵੱਲ ਧਿਆਨ ਦਿਉ ਹੈਨਾ ਜਿਦੇ ਬੰਦੇ ਨਸ਼ੇ ਵਗੈਰਾ ਚ ਲੱਗੇ। ਹਨਾ ਜਿਵੇਂ ਰੋਜ਼ ਉੱਠ ਕੇ ਮੈਡੀਟੇਸ਼ਨ ਕਰੋ, ਯੋਗਾ ਕਰੋ ਐਕਸਰਸੀਜ ਕਰੋ। ਕਿ ਆਪਣੀ ਸਾਡੀ ਬੋਡੀ ਇੰਨੀ ਫਿੱਟ ਰਹੇਗੀ ਕਿ ਦੀ ਹਾਲਤ ਨਹੀਂ। ਕਿਤੇ ਜਾਣਾ ਪੈ ਗਿਆ। ਔਰ ਆਪਣੇ ਤੇ ਪੁੱਛ ਅੱਪ ਮਾਰੋ। ਨਾ ਕੋਈ ਐਕਸਰਸਾਈਜ਼ ਟ੍ਰੇਨਰ ਰੱਖਣਾ ਪਏਗਾ। ਨਾ ਕਿਸੇ ਕੋ ਪੁੱਛਣਾ ਪਏਗਾ। ਕੀ ਖਾਈਏ, ਕੀ ਖਾਈਏ, ਆਪਣੇ ਓਟਸ ਵਗੈਰਾ ਖਾਓ। ਉਹ ਚੀਜ਼ਾਂ ਬਹੁਤ ਚੀਜ਼ਾਂ ਵਧੀਆ ਵਿੱਚ - ਹੁੰਦੀਆਂ, ਤੁਸੀਂ ਖਾਉ -ਪਿਉ ਐਸ਼ ਕਰੋ। ਹੁਣ ਬਸ, ਨਸ਼ੇ-ਨਸ਼ੇ ਨਾ ਕਰੋ, ਕਦੇ ਵੀ ਨਸ਼ੇ, ਨਸ਼ੇ ਉਹ ਚੀਜ਼ ਏ, ਬੰਦੇ ਨੂੰ ਡੁਬਾ ਦਿੰਦੀ ਏ, ਘਰ ਉਹ ਘਾਰ ਵੀ ਉਜਾੜ ਦਿੰਦੀ ਹੈ, ਇਹ ਚੀਜ਼ ਐਸੀ, ਇਹ ਚੀਜ਼ ਹੈਗੀ ਏ। ਯੇ, ਪੈ ਪੈਸਾ ਵੀ ਖਤਮ ਹੋ ਜਾਂਦਾ ਸਾਡਾ, ਨਸ਼ੇ-ਨਸ਼ੇ'ਚ ਲਗਦੇ ਬੰਦਾ ਤੇ। ਘਰ ਦੀ ਹਰ ਚੀਜ਼ਾਂ ਵੇਚ ਦਿੰਦੇ ਨੇ, ਹਨਾ ਜੀ। ਹੋਰ ਵੀ, ਬਹੁਤ ਚੀਜ਼ਾਂ ਹੈਗੀਆਂ ਤੁਸੀਂ ਅੱਜ-ਕੱਲ ਨਸ਼ਾ ਤਾਂ ਬਹੁਤ ਜਿਆਦਾ ਵੱਧ ਗਿਆ, ਮੇਰੇ ਹਿਸਾਬ ਨਾਲ ਹਨਾ। ਅੱਜ-ਕੱਲ ਨਸ਼ੇ ਇੰਨਾ ਹੋ, ਹੈ ਕੈ, ਹਾੱਦੀ ਨੀ ਹੈਗੀ ਕੋਈ। ਨਸ਼ੇ ਤਾਂ ਬਹੁਤ ਜ਼ਿਆਦਾ ਵੱਧ ਗਿਆ ਮੇਰੇ ਹਿਸਾਬ ਨਾਲ, ਆਪਣਾ
ਹਾਂਜੀ।
ਬਹੁ ਅੱਜ-ਕੱਲ੍ਹ ਦੇ ਬੱਚੇ ਦਾ ਕੋਈ, ਉਹੀ ਨਹੀਂ ਹੈਗਾ, ਤੁਸੀ ਮੇਰੇ ਹਿਸਾਬ ਨਾਲ ਕੋਈ ਬੰਦਾ ਤੁਸੀਂ ਵੇਖਿਆ ਘਈ ਅੱਜ-ਕੱਲ ਸੈਰ ਕਰਨ ਕੋਈ ਨੀ ਜਾਂਦਾ, ਮੇਰੇ ਹਿਸਾਬ ਨਾਲ। ਬੋਡੀ ਹੁੰਦੀ ਸੈਰ, ਸਵੇਰੇ ਸਾਈਕਲ ਚਲਾਣੀਆਂ ਅੱਜ-ਕੱਲ ਸਾਈਕਲ ਬਹੁਤ ਮੋਟਰਸਾਈਕਲ ਚਲਾਉਣੀ ਹੈਗੀ ਬੱਚੇ ਨੂੰ, ਲਿਆ ਵੀ ਪਾਪਾ ਮੋਟਰਸਾਈਕਲ ਦੋ, ਮੈਂ, ਕੰਮ ਕਰਨ ਜਾਣਾ ਉੱਧਰ ਇਹਹੀ ਤੇ ਕੰਮ ਖ਼ਰਾਬ ਹੈ, ਫੇਰ ਬਾਅਦ'ਚ ਗੁੱਟੇ ਹੁੰਦੇ ਨੇ, ਗੋਡੇ ਪੀੜ, ਇਹ ਪੀੜ, ਉਹ ਪੀੜ ਕੁਛ ਵੀ ਭੀੜ ਹਨਾ ਜੀ। ਬਹੁਤਿਆ ਚੀਜ਼ਾਂ ਬਿਮਾਰੀਆਂ ਹੁੰਦੀਆਂ ਨੇ, ਹਨਾ ਜੀ। ਹ ਆਪਣੀ ਵੱਲ, ਬੋਡੀ, ਆਪਣੀ ਬੋਡੀ ਵੱਲ ਧਿਆਨ ਦੋ, ਵਧੀਆ ਆਪਣੀ ਫਿਟਨੈਸ ਧਿਆਨ ਦੋ, ਹਨਾ ਜੀ। ਤੁਸੀਂ ਆਪਣਾ ਜਿਵੇਂ ਬੋਡੀ ਵੱਲ ਧਿਆਨ ਦੋਂਗੇ ਕਿ ਆਪਣੀ ਤੁਹਾਡੀ ਬੁਡੁ ਵਿੱਚ ਕੋਈ ਬਿਮਾਰੀ ਨਹੀਂ ਹੋਈਗੀ, ਤੁਹਾਨੂੰ ਇਹ ਮ ਦੱਸਿਆ ਤੁਹਾਨੂੰ ਏਸੀ, ਏਸੀ ਸਾਡਾ ਪਸੀਨਾ ਖਿੱਚ ਲੇਂਦਾ ਨਾ, ਸਾਨੂੰ ਏਨੀਆਂ ਬਿਮਾਰੀਆਂ ਫੈਲਦੀਆਂ, ਪਹਿਲਾਂ ਹੁੰਦਾ ਸੀ, ਜਿਵੇਂ, ਆਪਾਂ ਬਾਹਰ ਜਾਂਦੇ ਸੀ ਗੇਮਾਂ ਖੇਲਣਾ ਕੋਈ ਵੀ ਗੇਮ ਕ੍ਰਿਕਟ ਵਗੈਰਾ ਖੇਡਣਾ, ਬਹੁਤ ਜ਼ਿਆਦਾ ਪਸੀਨਾ ਨਿਕਲਦਾ ਸਟੈਮਨਾ ਵੀ ਬਹੁਤ ਜ਼ਿਆਦਾ ਬਨਦਾ ਸੀ। ਹੁਣ ਤੁਸੀਂ ਲੇਟੇ, ਏਸੀ'ਚ ਰਹਿੰਦੇ ਨੇ, ਫੋਨ ਚਲਾਉਂਦੇ ਰਹਿੰਦੇ ਨੇ, ਆਪਣੀ ਫ੍ਰੀ ਫਾਇਰੇ ਗੇਮਾਂ, ਗੇਮਾਂ ਵਗੈਰਾ ਖੇਲਦੇ ਰਹਿੰਦੇ ਨੇ, ਕੋਈ ਧਿਆਨ ਨੀ ਹੈਗਾ ਹਨਾ ਪਹਿਲੇ, ਪਹਿਲੇ ਹੁੰਦਾ ਸੀ, ਬੰਦੇ ਪਹਿਲੇ-ਪਹਿਲੇ ਖਾਂਦੇ ਸੀ, ਆਪਣੀ ਕੁਛ ਚੀਜ਼ਾਂ ਨਾ ਜੀ। ਹਨਾ ਜੀ, ਆਪਣੀ ਜ ਇਸ ਹਿਸਾਬ ਨਾ ਬਿਮਾਰੀਆਂ ਹੁੰਦੀਆਂ ਨੇ, ਜਿਵੇਂ ਸ਼ੂਗਰ ਵਗੈਰਾ ਹੋਰ ਵੀ, ਬਹੁਤ ਜਿਆ ਡਿਸੀਜ਼ ਵਗੈਰਾ ਹੁੰਦੀ ਹਨਾ ਜੀ, ਅ ਨਾਲ ਆਪਣੀ ਬੋਡੀ ਦਾ ਧਿਆਨ ਰੋਜ਼, ਰੋਜ਼ ਕੋਈ ਤਾਂ ਕੋਈ ਐਕਸਰਸਾਈਜ਼ ਆਪਣੀ
ਹਾਂਜੀ। ਸਭ ਉਹ ਛੱਡੋ, ਸਾਰੀ ਗੱਲ ਛੱਡੋ ਤੁਸੀਂ ਸਵੀਮਿੰਗ ਹੀ ਕਰ ਲਓ ਨਾ, ਤਾਂ ਵੀ ਉਹਦੇ ਨਾਲ ਬੰਦਾ ਪਤਲਾ ਵੀ ਹੋ ਜਾਂਦਾ, ਸਵੀਮਿੰਗ ਕਰਨ ਨਾਲ ਵੀ ਕਿਉਂਕਿ, ਉਹਦੇ ਬਹੁਤ ਜਾਨ ਲੱਗਦੀ ਏ, ਸਵੀਮਿੰਗ ਪੂਲ ਮਤਲਬ ਕਿ, ਅਗਰ ਬ ਚਾਏ ਸਵਿਮਿੰਗ ਵੀ ਕਰ ਰਹੇ ਨਾ, ਤੋ, ਉਹ ਮਤਲਬ ਕਿ, ਉਹਨੂੰ ਪਤਾ ਐਕਸਰਸਾਈਜ਼ ਮਤਲਬ ਉਹ ਸਾਰੀ ਉਹਦੇ'ਚ ਆ ਜਾਏਗੀ। ਸਾਰੀ ਐਕਸਾਈਜ਼ ਵਗੈਰਾ
ਮਸ ਉਹ ਹਰ ਮਸਲ ਦੀ ਐਕਸੀ ਹਰ ਮਸਲ ਦੀ ਐਕਸਸ ਹਾਂਜੀ, ਹਰ ਮਸਲ ਦੇ ਹ ਕਿਉਂਕਿ, ਹਰ ਪੈਰਾਂ ਦਾ ਵੀ ਕੰਮ ਹੁੰਦਾ, ਹੱਥਾ ਦਾ ਵੀ ਕੰਮ ਹੁੰਦਾ, ਸਾਰਾ ਬੋਡੀ ਬਿਲ ਲੂਜ ਛੱਡਨੀ ਪੈ ਜਾਂਦੀ ਹੈ, ਹਨਾ ਜੀ, ਬਹੁਤ ਜ਼ਿਆਦਾ ਕੰਮ ਪਹਿਲੇ ਤਾਂ ਨਾ ਉਹ ਸਾਹ ਰੋਕਣ ਦੀ ਸਟੈਮਨਾ ਵੱਧਦਾ ਹੈ ਨਾ, ਸਾਹ ਰੋਕਣ ਨਾਲ ਕਿੰਨੀ ਕੈਪਸਟੀ ਇਹਦੀ? ਉਹਦੇ ਤੇ, ਓਹਦੇ ਤੇ, ਬਹੁਤ ਜਿਆਦਾ ਕੰਮ ਕਰਨਾ ਪੈਂਦਾ ਬੇਟੇ ਸਾਹ ਰੋਕਣਾ, ਪਾਣੀ ਅੰਦਰ ਸਾਹ ਕਿਵੇਂ ਰੋਕਣਾ ਹੁੰਦਾ। ਮੂੰਹ'ਚ ਪਹਲੇ ਹਵਾ ਪਰ ਕੇ, ਬਿਲਕੁਲ ਵਧੀਆ ਕੰਮ ਕਰਨਾ ਪੈਂਦਾ, ਤਦੀ, ਤਦ ਇ ਵੇਸਟ ਨਾ ਹੋਵੇ ਤਾਂ, ਕਿਦਾ ਕੰਮ ਕਰ ਸਕਦੇ ਹਾਂ। ਹਨਾ ਜੀ, ਬਲ ਤੁਸੀਂ ਵਜ ਲ ਲੋ ਓਹਦੇ ਕੋਲ ਬਹੁਤ ਚੀਜ਼ਾਂ ਹੈਗੀਆਂ, ਤੁਸੀਂ ਹੋਰ ਵੀ, ਬਹੁਤ ਚੀਜ਼ਾਂ ਹੈਗੀਆਂ ਤੁਸੀਂ ਆਪਣੀ ਬੋਡੀ ਨੂੰ ਫਿਟ ਕਰਨ ਵਾਸਤੇ ਵੀ, ਹੁਣ ਤੁਸੀ ਜਿੰਮ ਜਾਓ, ਆਪਣੀ ਜਿਮ, ਜਿੰਮ ਜਾਕੇ ਵਧੀਆ ਚੀਜ਼ ਹੈਗੀ ਹੈ। ਅੱਜ- ਕੱਲ ਬੰਦੇ ਇਨੇ, ਘਰਦੇ ਕਹਿੰਦੇ ਨਹੀਂ ਜਾਣਾ, ਤੂੰ ਨਹੀਂ ਜਾਣਾ ਜਿਮ ਨੀ ਜਾਣਾ ਤੁਸੀਂ ਜਿੰਮ ਜਾਓਗੇ, ਆਪਣੀ ਜੇੜੀ ਬੋਡੀ ਫਿਟ ਹੋਏਗੀ, ਹਾਂ ਹਾਂਜੀ। ਤੁਸੀਂ ਤੁਸੀਂ ਚਲਾ ਹੋ ਭਾਈ ਹਾਈਟ ਦਾ ਤਾਂ ਵੈਸੇ ਵੀ ਕੋਈ ਚੱਕਰ ਹੀ ਨਹੀਂ ਹੈਗਾ, ਤੁਹਾਨੂੰ ਕਹਿੰਦੇ ਨੇ ਤੁਸੀਂ? ਜਿਆਦਾ ਵਜਨ ਚੱਕੋਗੇ, ਤੁਸੀਂ ਇਹੀ ਝਲਲੇ ਹੈਗੇ ਹੋ? ਕਿ ਆਪਣੀ ਕਮਰ- ਕੁਮਰ ਦੇ ਮਨਕੇ ਮੁਨਕੇ ਰੋਲਣਾ ਹੈਨਾ ਜੀ। ਮਣਕੇ- ਮੁਣਕੇ ਨਾ ਹਿਲਾ ਲੇਣਾ, ਉਹ ਅੱਜ ਕੱਲ ਜ ਸ ਵ ਆਪਣਾਟੀ ਲੈਂਦੇ ਹੋ ਅੱਜ ਕੱਲ ਉਹ ਵੀ ਲ ਕਹਿੰਦੇ ਨਹੀਂ- ਨਹੀਂ ਤੈਨੂੰ ਹੋ ਜਾਏਗਾ। ਕਿੰਨੀ ਫਿਰ ਹੋ ਜਾਏਗੀ, ਬਿਮਾਰੀਆਂ ਹੋ ਜਾਣਗੀ, ਉਹ ਫਿਰ ਮੁੰਡਾ, ਤਾਂ ਨਸ਼ੇ ਚ ਲੱਗ ਜਾਏ, ਉਹਨਾਂ ਨੂੰ ਕੋਈ? ਨਸ਼ੇ ਚ ਪੈਸਾ ਵੀ, ਆਪਣੇ ਆਪ ਆਉਂਦਾ ਹੈ, ਸਭ ਕੁੱਝ ਆਪਣੇ ਆਪ ਆਉਂਦਾ ਹੈ, ਨਸ਼ੇ ਚ ਲਗਦੇ ਫਿਰ ਕਹਿੰਦੇ ਮੁੰਡਾ ਬਰਬਾਦ। ਹੋ ਗਿਆ, ਉਹਨੇ ਬਰਬਾਦ ਕਰਤਾ, ਉਹਦੇ ਨਾਲ ਘੁੰਮਦਾ ਸੀ।
ਸਹੀ ਗੱਲ ਹੈ, ਉਹ ਤੇ ਉਹ ਤੇ ਬਾਅਦ ਇਹ ਨਾਮ ਲੱਗ ਜਾਂਦਾ। ਹਾਂਜੀ ਉਹ ਤੋਂ ਬਾਅਦ ਇ ਨਾਮ ਹੋ ਜਾਂਦਾ ਹੈ।
ਜੇ ਜਿਹਨੂੰ ਭੇਜਿਆ ਹੁੰਦਾ। ਜਿੰਮ, ਫਿਰ ਆਪਣਾ ਫਿਰ ਜੇ ਆਪਣੇ ਡੱਬੇ- ਡੁੱਬੇ ਮੰਗਦਾ, ਮੈਨੂੰ ਪ੍ਰੋਟੀਨ ਚਾਹੀਦਾ, ਮੇਰਾ ਪ੍ਰੋਟੀਨ ਨਹੀ ਪੂਰਾ ਹੋ ਰਿਹਾ। ਫਿਰ ਕਹਿੰਦੇ ਕਿਨ੍ਹੀ ਕੁ ਪਈ, ਨਸ਼ੇ ਚ ਲੱਗ ਗਿਆ। ਹੁਣ? ਜ਼ਿੰਦਗੀ ਖ਼ਰਾਬ ਹੋ, ਗਈ ਹੈ। ਆਪਣੀ ਇਹ ਗ਼ਲਤ ਗੱਲ ਹੈ। ਤੁਸੀਂ, ਹੁਣ ਸਭ ਕੁਛ ਖ਼ਰਾਬ ਹੋਇਆ ਪਿਆ ਓਦਾਂ। ਇਹਨਾਂ?
ਸਹੀ ਗੱਲ ਹੈ। ਹਾਂ
ਹਰ ਮਾਂਪਿਆਂ ਨੂੰ ਇਹ ਕਹਿਣਾ ਚਾਹੀਦਾ, ਆਪਣੇ ਆਪ ਨੂੰ- ਕਿ ਬੰਦੇ ਨੂੰ ਜਿੰਮ ਵਗੈਰਾ, ਭੇਜੋ ਫਿਟਨੈਸ ਤੇ। ਅੱਜ ਕੱਲ੍ਹ ਐ ਅੱਜ ਕੱਲ੍ਹ ਇਹਦਾ ਹੀ ਰੌਲਾ ਹੈਗਾ? ਨਸ਼ਾ ਬਹੁਤ ਜ਼ਿਆਦਾ ਚੱਲ ਗਿਆ। ਨਹੀਂ ਵੀਰੇ ਚਲਦੀ ਆਪਣੀ ਬੱਚਿਆਂ ਦੇ ਨਾਲ ਜਿਹੜੇ ਦੋਸਤ ਹੈਗੇ। ਉਹਨਾਂ ਨੂੰ ਸਹੀ- ਉਹਨਾਂ ਬੱਚਿਆਂ ਦਾ ਧਿਆਨ ਦਿਓ, ਚੰਗੀ ਤਰਾ। ਬੱਚਾ ਕਿੱਦਾਂ ਕਿੱਧਰ ਜਾ ਰਿਹਾ, ਕਿੱਦਾਂ ਘੁੰਮਣ ਜਾ ਰਿਹਾ, ਕਿੱਧਰ ਜਾ ਰਿਹਾ, ਹੈਨਾ ਜੀ ਸਭ ਕੁੱਛ? ਸਭ ਕੁੱਝ ਧਿਆਨ ਦੋ ਆਪਣੇ ਬੱਚੇ ਦਾ ਨਾਂ ਜੀ, ਹਾਂਜੀ, ਅੱਜ ਕੱਲ ਬੰਦਿਆਂ ਅੱਜ ਕੱਲ ਨਸ਼ੇ? ਜਿੰਨੀ ਜਿੰਮ ਜਾਏਗਾ, ਆਪਣੀ ਐਕਸਰਸਾਈਜ਼ ਵਗ਼ੈਰਾ ਕਰੇਗ, ਸਵੇਰੇ ਉਠੇਗਾ, ਆਪਣਾ।
ਹਾਂਜੀ! ਹੈਲੋ? ਹੈਲੋ? ਹੈਲੋ? ਹੈਲੋ?